ਹੋ
ਹਜੀ ਸ
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ।
ਵਧੀਆ ਜੀ ਵਧੀਆ, ਤੁਸੀਂ ਦੱਸੋ ਜੀ।
ਹਾਂਜੀ ਜੀ, ਸਾਡਾ ਅੱਜ ਦਾ ਟੋਪਿਕ ਹੈਗਾ, ਪਰਿਵਾਰ। ਤੇ ਸਾਨੂੰ ਤੁਸੀਂ ਦੱਸੋਗੇ, ਆਪਣੇ ਪਰਿਵਾਰ ਬਾਰੇ ਕੁਛ।
ਜੀ ਮੈਮ, ਸਾਡੀ ਛੋਟੀ ਜਿਹੀ ਫੈਮਿਲੀ ਐ। ਪਹਿਲਾਂ ਜੁਆਇੰਟ ਫੈਮਿਲੀ ਹੋਇਆ ਕਰਦੀਆਂ ਸੀ ਨਾ ਜਿਵੇਂ ਪਿੰਡਾਂ 'ਚ, ਪਹਿਲਾਂ ਤਾਂ ਜੁਆਇੰਟ ਹੀ ਸੀ ਗੀ ਚਾ ਅਤੇ ਆਪਾਂ ਇਕੱਠੇ ਹੀ ਰਹਿੰਦੇ ਸੀ ਗੇ, ਪਿੰਡ।
ਅੱਛਾ ਜੀ।
ਉਹ ਤੋਂ ਬਾਅਦ, ਜਿਵੇਂ -ਜਿਵੇਂ ਮਤਲਬ। ਪਹਿਲਾਂ ਡੈਡੀ ਦਾ ਵਿਆਹ ਹੋਇਆ, ਉਹ ਤੋਂ ਬਾਅਦ ਚਾਚੇ ਦਾ ਵਿਆਹ ਹੋਇਆ। ਉਹਨਾਂ ਦੇ ਨਿਆਣੇ ਹੋਏ, ਚਾਚੇ ਦੇ ਫਿਰ ਵੱਖੇ ਵੱਖ। ਵੱਖਰੀਆਂ ਹੋ ਗਈਆਂ ਫੈਮਲੀਆਂ ਕਿ ਆਪਾਂ ਨੂੰ ਮਤਲਬ ਫੈਮਿਲੀ 'ਚ ਡੈਡੀ ਨੇ, ਦਾ। ਦੀ ਨੇ ਮਾਤਾ ਅਤੇ ਇੱਕ ਭੈਣ ਭਾਈ ਆ ਮੇਰਾ ਛੋਟਾ
ਠੀਕ ਹੈ ਜੀ, ਠੀਕ ਹੈ ਜੀ, ਬਹੁਤ ਵਧੀਆ, ਬਹੁਤ ਵਧੀਆ। ਸਾਡੇ ਵੀ ਇੱਧਰ ਫੈਮਲੀਜ਼ ਆ, ਅਸੀਂ ਪੰਜ। ਬ੍ਰਦਰ ਨੇ ਮੈਂ। ਵੀ ਯਾਨੀ ਕਿ ਮੈਂ ਮੈਰਿਡ ਹੀ ਹਾਂ। ਪੰਜ ਬ੍ਰਦਰ ਨੇ ਤੇ ਦੋ ਸਿਸਟਰ ਨੇ ਸੋਹੁਰੇ ਪਰਿਵਾਰ ਵੱਲੋਂ। ਤਾਂ ਪੰਜਾਂ ਵਿੱਚ ਚੋਂ ਇੱਕ ਜਿਹੜੇ ਬ੍ਰਦਰ ਨੇ ਸਾਡੇ ਵੱਡੇ ਉਹ ਜਲੰਧਰ ਰਹਿੰਦੇ ਨੇ। ਉਹ ਆਪਣਾ ਯਾਨੀ ਕਿ ਪੈਲੇਸ ਹੈ। ਤੇ ਕਰਿਆਨਾ ਸ਼ੋਪਸ ਹੈ। ਅਤੇ ਆਪਣੇ ਡੀਪੂ ਆ ਉਹਨਾਂ ਦਾ। ਅਤੇ ਇੱਕ ਸਾਡੇ ਅਸੀਂ ਦੋਨੋਂ ਸਿਸਟਰ ਇੱਕ ਵੀ ਘਰ 'ਚ ਮੈਰਿਜ ਹੈਗੀਆਂ ਵਾ। ਤਾਂ ਇੱਕ ਮੇਰੇ ਜਿਹੜੇ ਸਿਸਟਰ ਨੇ ਉਹ ਇੰਗਲੈਂਡ ਗਏ ਹੋਏ ਨੇ। ਯੂਕੇ ' ਤਾਂ ਬਾਕੀ ਜਿਹੜੇ ਤਿੰਨ ਇੱਥੇ ਬ੍ਰਦਰ ਰਹਿੰਦੇ ਨੇ ਇਹਨਾਂ ਵਿੱਚੋਂ ਇੱਕ ਸਰਪੰਚ ਨੇ। ਅਤੇ ਦੋ ਐਗਰੀਕਲਚਰ ਦਾ ਕੰਮ ਕਰਦੇ ਨੇ ਖੇਤੀਬਾੜੀ ਦਾ।
ਸਕਤੇ ਉੱਤੇ
ਇਹ ਸਾਡਾ ਫੈ ਪਰਿਵਾਰ ਹੈ, ਔਰ ਕਾਫੀ ਖੁਸ਼ਹਾਲ ਪਰਿਵਾਰ ਹੈ ਕਸ ਹਾਂਜੀ। ਤੇ ਕੁਛ ਤੁਸੀਂ ਸਾਨੂੰ ਕੁਆਲਿਟੀ ਦੱਸੋ ਆਪਣੇ ਪਰਿਵਾਰ ਦੀਆਂ। ਵੀ ਕਿਸ ਤਰ੍ਹਾਂ ਰਹਿੰਦੇ- ਸਹਿੰਦੇ ਨੇ ਤੁਹਾਡੇ ਘਰ ਦੇ ਸਾਰੇ ਆਪਸ ਵਿੱਚ।
ਮੈਂ ਵਧੀਆ ਰਹਿੰਦੇ ਹਾਂ, ਐਕਚੁਲੀ ਹੁਣ ਇਸ ਟਾਈਮ ਤਾਂ ਮਤਲਬ ਡੈਡੀ ਜੋ ਕਰ ਰਹੇ ਨ ਕਿਤੇ ਹਾਂ। ਜੀ, ਤੇ ਮੈਂ ਐਜ਼ ਏ ਆਰਟਿਸਟ ਕੰਮ ਕਰਦਾ ਵਾ ਐਜ। ਫਿਲਮਾਂ 'ਚ, ਜੀ ਅਤੇ ਬਾਕੀ ਛੋਟਾ ਭਾ ਜ ਨੋਇਡਾ ਰਹਿੰਦਾ ਉਹ ਨਿਊਜ਼ ਚੈਨਲ 'ਚ ਸੀਗਾ ਪਹਿਲਾਂ ਇੱਥੇ ਪੰਜਾਬੀ ਨਿਊਜ਼ ਚੈਨਲ 'ਚ ਸੀਗਾ ਹੁਣ ਇੱਥੇ ਹੈ, ਨੈਸ਼ਨਲ ਨਿਊਜ਼ ਚੈਨਲ ਸੀਗੇ। ਜੀ। ਤੇ ਛੋਟੀ ਭੈਣ ਵੀ ਰਸ ਸਟੇਟ, 'ਚ ਆ ਦੇ ਸੇਲਸ ਮੈਨੇਜਰ ਹੈ ਉੱਥੇ।
ਅੱਛਾ ਜੀ। ਹਾਂ, ਚਲੋ ਕੋਈ ਗੱਲ ਨਹੀਂ। ਸਾਡੇ ਵੀ ਇੱਧਰੋਂ ਮਤਲਬ ਦੇਖ ਦੇਖੋ ਕਹਿੰਦੇ ਹੁਣ ਅੱਜ ਕੱਲ੍ਹ ਲੋਕ ਕਹਿਣ ਲੱਗ ਪੈਂਦੇ ਨੇ ਕਿ ਨਹੀਂ ਛੋਟੇ ਪਰਿਵਾਰ, ਛੋਟੇ ਪਰਿਵਾਰ। ਜੇ ਛੋਟੇ ਪਰਿਵਾਰ ਨੇ ਤੇ ਉਹਨਾਂ ਨੂੰ ਵੱਡੇ ਕਰਨਾ ਵੀ ਸਾਡੇ ਹੱਥ ਬੱਚੇ ਨੇ ਹਨਾ। ਉਹਨਾਂ ਦੇ ਨਾਲ ਜੇ ਤੁਸੀਂ ਆਪਸ ਚ' ਚਲੋ ਮੰਨ ਲਓ ਕਿ ਅਸੀਂ ਜੇ ਚਾਰ ਜਾਣੇ ਆ। ਤੇ ਜੇ ਦੋ ਬੱਚੇ ਬਾਹਰੋਂ ਅਸੀਂ ਵਿਆਹ ਕੇ ਵੀ ਲੈ ਕੇ ਆਉਂਦੇ ਹਾਂ ਉਹਨਾਂ ਦੇ ਵੀ ਪਰਿਵਾਰ ਨਾਲ ਅਸੀਂ ਤਾਲਮੇਲ ਚੰਗਾ ਰੱਖਾ ਤੇ ਸਾਡਾ ਪਰਿਵਾਰ ਖੁਦ ਹੀ ਵਾ ਜਾਂਦਾ ਅੱਗੇ। ਹਨਾ, ਇਹ ਗੱਲ ਇਹ ਗੱਲ ਹੋ ਜਾਂਦੀ।
ਜਿਹੜੇ ਪਰਿਵਾਰ ਰਹਿੰਦੇ ਸੀ। ਇਕੱਠੇ ਰਹਿੰਦੇ ਸੀ ਉਹ ਸੀਗਾ ਨਾ ਵੀ, ਉਹ ਥੋੜ੍ਹਾ ਜਿਹਾ ਮੈਨੂੰ ਲੱਗਦਾ ਵਧੀਆ ਸੀਗਾ ਟਾਈਮ। ਹੁਣ ਬਟ ਦਾ ਜਿਵੇਂ -ਜਿਵੇਂ ਉਹ ਬਾਹਰੋਂ ਕੋਈ ਹੋਰ ਆ ਜਾਂਦਾ ਹੈ ਨਾ ਫੈਮਿਲੀ 'ਚ ਫਿਰ ਉਹਦਾ ਵੀ ਦੇਖਣਾ ਪੈਂਦਾ। ਸਭ ਨਾਲ ਛੋਟੇ ਹੁੰਦੇ ਹੀ ਜਾਂਦੇ ਹਾਂ।
ਹਾਂਜੀ- ਹਾਂਜੀ- ਹਾਂਜੀ- ਹਾਂਜੀ- ਹਾਂਜੀ।
ਟ ਕਈ ਕਰਨ ਵਾਲੇ ਹੁੰਦੇ ਕਈ ਨਹੀਂ ਹੁੰਦਾ ਤਾਂ ਫਿਰ ਵੱਖਰਾ- ਵੱਖਰਾ ਹੋਣਾ। ਇੱਕ ਨਾ ਇੱਕ ਦਿਨ ਦਾ ਹੋਣਾ ਹੀ ਹੁੰਦਾ। ਉਹਨਾਂ ਨੇ
ਹੂ, ਇਹ ਗੱਲ ਹੈਗੀ। ਹਾਂਜੀ- ਹਾਂਜੀ ਹਾਂਜੀ। ਪਰ ਇਹ ਵੀ, ਜੇ ਆਪਾਂ ਦੂਰ ਹੋਏ ਹਾਂ ਪਰ ਦਿਲ ਨ ਦੂਰ ਹੋਣੇ। ਚਾਹੀਦੇ ਕਿਸੇ ਦੇ ਦੁੱਖ- ਸੁੱਖ ਦੇ ਵਿੱਚ ਪਹਿਲਾਂ ਅੱਗੇ ਆਉਣਾ ਚਾਹੀਦਾ ਹੈਨਾ, ਮੈਂ ਇਸ ਗੱਲ ਨੂੰ, ਪ੍ਰੈਫਰ ਪਹਿਲ ਦਿੰਦੀ ਹਾਂ ਕਿ ਨਹੀਂ।
ਪਰਿਵਾਰ ਉਹੀ ਆ ਜਿਹੜਾ ਦੁੱਖ- ਸੁੱਖ ਚ' ਖਹੜਾ ਹੈ ਉੰਨੀ ਦਾ ਫੈਮਿਲੀ ਕਾਹਦੀ ਈ ਉਹ।
ਹਾਂ। ਹੁਣ ਤੁਸੀਂ ਦੇਖ ਲੋ ਸਾਡੇ ਤੇ ਤਿੰਨ ਘਰ ਬਣੇ ਨੇ, ਕੋਠੀਆਂ ਬਣੀਆਂ ਨੇ, ਤੇ ਭਵਾਂ ਅਸੀਂ ਵੱਡੇ ਗੇਟ ਰੱਖੇ ਹੋਏ ਨੇ। ਬਟ ਵਿੱਚੋਂ ਅਸੀਂ ਆਉਣ ਜਾਣ ਵਾਸਤੇ ਦਰਵਾਜ਼ੇ ਬੱਚਿਆਂ ਵਾਸਤੇ ਰੱਖੇ ਹੋਏ ਨੇ ਕਿ, ਈਵਨ ਰਾਤ ਨੂੰ ਕਿਸੇ ਨੇ ਕੋਈ- ਕੋਈ ਐਮਰਜੈਂਸੀ ਪੈ ਜਾਂਦੀ ਹੈ ਤੇ ਉੱਤੋਂ ਦੀ ਹੀ ਨਹੀਂ ਕਿਸੇ ਜਾ ਕੇ ਦਰਵਾਜ਼ਾ ਲੋੌਕ ਕਰਨ ਦੀ ਲੋੜ, ਕੁੰਡੀਆਂ ਦੋਨੋ ਪਾਸੇ ਲੱਗੀਆਂ ਹੋਈਆਂ ਨੇ, ਦੋਨਾਂ ਦਰਵਾਜ਼ਿਆਂ ਨੂੰ ਤੇ ਜਦੋਂ ਮਰਜੀ ਅਸੀ ਉਹਨਾਂ ਨੂੰ ਖੜਕਾ ਲਈਏ, ਖੋਲ੍ਹ ਲਈਏ ਅਤੇ ਉੱਧਰ ਚਲੇ ਜਾਈਏ, ਹਾਂਜੀ, ਸਾਨੂੰ ਆਹ ਰਾਤ ਨੂੰ ਵਿਫਤਾ ਪਈ ਹੈ ਸਾਨੂੰ ਵੀ ਡਾਕਟਰ ਦੇ ਲੈ ਚਲੋਜਾਂ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈ ਗਈ ਹੈ ਅਤੇ ਸਾਨੂੰ ਇੱਦਾਂ ਮਤਲਬ ਇੱਦਾਂ ਸਾਡੀ ਫੈਮਿਲੀ ਰਹਿ ਰਹੀ ਹੈ, ਅਤੇ ਬੜੇ ਵਧੀਆ ਅਸੀਂ ਇੰਜੋਏ ਕਰਦੇ ਪਏ ਆ, ਪਤਾ ਵੀ ਨਹੀਂ ਲੱਗਦਾ, ਕਿੱਥੇ ਦਿਨ ਪੈ ਗਿਆ, ਕਿੱਥੇ ਰਾਤ ਪੈ ਗਈ। ਦੁੱਖ ਸੁੱਖ ਵਿੱਚ ਨਾਲ ਨੇ, ਸਾਰਾ ਪਰਿਵਾਰ ਖੜਾ ਆ, ਹਨਾ। ਇਹ ਗੱਲ ਹੋ ਜਾਂਦੀ ਹੈ, ਕਿਸੇ ਨੂੰ ਆਸ ਗੁਆਂਢ ਨੂੰ ਪਹਿਲਾਂ ਦੱਸਣਾ ਪਏਗਾ, ਫੋਨ ਕਰਨਾ ਪਏਗਾ। ਅਗਲੇ ਵੀ, ਕਹਿਣਗੇ ਵੀ ਤਿੰਨ ਜਾਣੇ ਤੁਸੀਂ ਇੱਥੇ ਰਹਿੰਦੇ ਪਏ ਹੋ। ਤੁਸੀਂ ਉਹਨਾ ਨੂੰ ਕਹਿਣ ਦੀ ਬਜਾਏ, ਤੁਸੀਂ ਸਾਨੂੰ ਫੋਨ ਕਰਦੇ ਪਏ ਹੋ।
ਹਾਂ, ਫਿਰ ਉਹ ਲੋਕ ਵੀ ਸੋਚਦੇ ਨੇ, ਵੀ ਇਹਨਾਂ ਦੀ ਫੈਮਿਲੀ ਆਪਸ ਬਣਦੀ।
ਹਾਂ, ਹਾਂਜੀ -ਹਾਂਜੀ। ਹਾਂ ਘਰ ਚ ਜਿੱਦਾਂ ਮਰਜ਼ੀ ਰਹੀਏ, ਬਟ ਬਾਹਰ ਨੀ ਕਿਸੇ ਨੂੰ ਪਤਾ ਹੋਣਾ ਚਾਹੀਦਾ, ਵੀ ਕਿੱਦਾਂ ਕੋਈ ਰਹਿ ਰਿਹਾ ਕਿ। ਇਦਾਂ ਨਹੀਂ ਰਹਿ ਰਿਹਾ ਹਨਾ ਹਾਂ।
ਬਾਲਕੀ ਘਰ ਚ ਵੀ ਛੋਟੇ ਮੋਟੇ ਉਹ ਤਾਂ ਚੱਲਦੇ ਹੀ ਰਹਿੰਦੇ ਆ ਮਨ ਮਟਾਵ ਜੇ, ਉਹਦਾ ਚ ਚਾਹੇ ਵੱਡੀ ਫਿਲਮ ਵ ਵੱਡੀ ਫੈਮਿਲੀ ਹੈ, ਚਾਹੇ ਯਾਰ ਛੋਟੀ ਫੈਮਿਲੀ ਹੈ। ਚੱਲਦੇ ਰਹਿਣਗੇ।
ਹਾਂਜੀ -ਹਾਂਜੀ -ਹਾਂਜੀ। ਪੰਜੇ, ਉਂਗਲਾਂ ਇੱਕੋ ਜਹੀਆਂ ਤੇ ਨਹੀ ਹੁੰਦੀਆਂ।
ਜੀ, ਜੀ ਕੋਈ ਚਿੜਚਿੜਾ ਹੁੰਦਾ, ਘਰ ਚ ਕੋਈ ਕਿਹੋ ਜਿਹੇ ਸੁਭਾਅ ਦਾ ਹੁੰ ਆ
ਹਾਂਜੀ -ਹਾਂਜੀ -ਹਾਂਜੀ -ਹਾਂਜੀ ਕੋਈ ਗੱਲ ਨਹੀਂ ਚਲੋ, ਜਿੱਦਾਂ ਵੀ ਹੈ, ਸਮਾਂ ਪਾ ਕੇ ਟਾਈਮ ਨਾਲ ਆਪ ਭਈ ਸਾਰੇ ਠੀਕ ਹੋ ਜਾਂਦੇ ਨੇ ਤੇ ਪਰਿਵਾਰ ਨੂੰ ਤੇ ਮੈਂ ਤੇ ਕਹਿੰਦੀ ਹਾਂ, ਕਿ ਜਿਹੜੇ ਘਰ ਦੇ ਜਿਹੜੇ ਵੱਡੇ ਮੁਖੀ ਹੁੰਦੇ ਨੇ, ਇਹਨਾਂ ਦੇ ਹੱਥ ਵਸ ਹੁੰਦਾ ਪਰਿਵਾਰ ਨੂੰ ਪੂਰਾ ਇੱਕ ਜੁੱਟ। ਰੱਖਣਾ। ਹੈਨਾ ਜਦੋਂ ਅਸੀਂ ਵੀ ਅੱਜ, ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੀ ਹਾਂ, ਕਿ ਜਦੋਂ ਅਸੀਂ ਵਆਈਆਂ ਆਈਆਂ ਨਾ ਪੰਜੇ ਆਣੀਆਂ ਵੀ ਵਾਰੋਂ ਵਾਰੀ ਮੈਂ ਸਭ ਤੋਂ ਛੋਟੀ ਹਾਂ, ਤਾਂ ਸਾਡੇ ਜਿਹੜੇ ਮਦਰ ਇਨ ਲੋ ਮੇਰੇ ਸੱਸ ਸੀਗੇ, ਉਹਨਾਂ ਨੇ ਨਾ ਬੈ ਜਾਨਾ, ਵਿਹੜੇ ਵਿੱਚ ਤਾਂ ਉਹਨਾਂ ਨੇ ਕਹਿਣਾ ਕਿ ਆ ਜਾਓ ਤੁਹਾਨੂੰ ਭਾਈ ਆ ਗਿਆ, ਤੁਹਾਨੂੰ ਸਬਜ਼ੀ ਮੈਂ ਅਲੱਗ ਅਲੱਗ ਲੈ ਦਵਾਂ। ਤੇ ਪਰ ਇੱਕ ਗੱਲ ਹੈ, ਕਿ ਮੈਂ ਕਿਸੇ ਇੱਕ ਕੋਲੋਂ ਬੈਠ ਕੇ ਰੋਟੀ ਨੀ ਖਾਣੀ। ਜੇ ਤੁਸੀਂ ਪੰਜ ਜਾਣੀਆਂ, ਪੰਜ ਸਬਜ਼ੀ ਬਣਾ ਰਹੀਆਂ, ਤੇ ਪੰਜ ਕੋਲੀਆਂ ਵਿੱਚ ਪਾਵਾਂ ਥੋੜ੍ਹੀ -ਥੋੜ੍ਹੀ ਇੱਕ ਇੱਕ ਚਮਚ ਹੀ ਹੋਵੇ, ਤਾਂ ਪੰਜ ਕੋਲੀਆਂ ਮੇਰੀ। ਥਾਲੀ ਵਿਚ ਹੋਣੀਆਂ ਚਾਹੀਦੀਆਂ ਨੇ। ਮੈਂ ਕਿਸੇ ਦੇ ਮਥਾਜ ਨਹੀਂ ਹੋਣਾ, ਤੇ ਉਹ ਇਨੀ ਵਧੀਆ ਲਾਈਫ ਆਪਣੀ ਕਰਕੇ ਗਏ ਨਾ, ਜੀ ਕੇ ਗਏ ਨੇ, ਅਸੀਂ ਜਦੋਂ ਉਹਨਾਂ ਦੇ ਆਲੇ ਦੁਆਲੇ ਬੈਠ ਜਾ ਸਾਰਿਆਂ ਨੇ ਕਹਿਣਾ, ਕਿ ਮੇਰੀਆਂ ਪੰਜ ਨੋਆਂ ਇਕੱਠੀਆਂ, ਬੈਠੀਆਂ। ਕਿੰਨੀਆਂ ਸੋਹਣੀਆਂ, ਲ ਅਸੀਂ ਅੱਜ ਤੱਕ ਕਦੀ ਵੀ ਉਹਨਾਂ ਨੂੰ ਸਾੱਸ ਸੋਰਾ ਸਮਝਿਆ ਹੀ ਨਹੀਂ ਸੀਗਾ। ਤੇ, ਨਾ ਕਦੀ ਉਹਨਾਂ ਨੇ ਸਾਨੂੰ ਨੋਹਾਂ ਸਮਝਿਆ ਸੀਗਾ। ਬੇਟੀਆਂ ਬਣਾ ਕੇ ਰੱਖਿਆ, ਤੇ ਹੁਣ ਗਾਂ ਸਾਡੇ ਵੀ ਦਿਲ ਚ ਇਹੀ ਹੈ, ਕਿ ਜਿਹੜੇ ਅਸੀਂ ਆਪਣੇ ਬੱਚੇ ਵਿਆਹਣੇ ਐ ਤੇ ਉਹਨਾਂ ਨੂੰ ਵੀ, ਅਸੀਂ ਆਪਣੀਆਂ ਬੇਟੀਆਂ ਹੀ, ਬਣਾ ਕੇ ਰੱਖੀਏ ਜੋ ਸਾਨੂੰ ਖੁਸ਼ ਮਿਲੀ ਏ। ਅਸੀਂ ਉਹਨਾਂ ਨੂੰ ਵੀ ਉਹ ਦਈਏ ਹੈ, ਹੈਨਾ, ਤੇ ਹਾਂ।
ਉਹ ਤਾਂ ਉਹੀ ਹੈ ਨਾ, ਮਤਲਬ ਰੱਖਣਾ ਹੀ, ਐਵੇ ਹੁੰਦਾ ਨਾ ਜੀ ਬਾਹਰੋਂ ਕੋਈ ਆ ਜਾਂਦਾ ਉਹ ਵੀ। ਤੇ, ਆਪਣਾ ਘਰ ਬਾਰ ਛੱਡ ਕੇ ਆਦਾਂ ਹੈ। ਬੰਦਾ ਹੈ ਨਾ, ਜੇ ਕੋਈਂ ਨ ਨਵਾਂ ਮੈਂਬਰ ਹੈ, ਉਸ ਉੱਥੇ ਵੀ ਤਾਂ ਉਹ ਫੈਮਲੀ ਸ਼ਹਿਮਲੀ ਨਾਲ ਕਿੰਨੇ ਸਾਲਾਂ ਤੋਂ ਰਹਿ ਰਿਹਾ ਹੁੰਦਾ, ਅਠਾਰਾਂ ਵੀ ਸਾਲ ਜਿੰਨੇ ਬਾਈ ਸਾਲ ਹੈ ਨਾ ਲਾਏ ਹੋਏ ਹੋਦੇਂ ਏ। ਉਹਨੂੰ ਇੱਕ ਫੈਮਿਲੀ ਨੂੰ ਛੱਡ ਕੇ ਇੱਕ ਨਵੀਂ ਜਗ੍ਹਾ ਆਉਣਾ ਵੱਡੀ ਗੱਲ ਹੈ।
ਦੱਸ ਆ ਨਾ? ਤੇ ਉਸ ਬੱਚੀ ਨੇ ਆਣ ਕੇ ਦਸਾਂ ਦਾ ਸੁਭਾਅ ਅਪਣਾਉਣਾ ਆ। ਤੇ ਅਸੀਂ ਇੱਕ ਬੱਚੇ ਦਾ ਸੁਭਾਅ ਨਹੀਂ ਅਪਣਾ ਸਕਦੇ, ਕਿ ਉਹ ਬੱਚੇ ਦਾ ਸੁਭਾਅ ਕਿੱਦਾਂ ਦੈਂ। ਇੱਥੇ ਅਸੀਂ ਗ਼ਲਤ ਹੋ ਜਾਂਣੇ ਹਾਂ। ਜੇ ਅਸੀਂ ਵੀ ਦਸੇ ਮੈਂਬਰ ਉਸ ਬੱਚੇ ਦਾ ਸੁਭਾਅ ਅਪਣਾ ਲਈਏ ਨਾ ਤੇ ਘਰ ਆਪਣੇ ਆਪ ਹੀ ਵੱਡੇ ਹੁੰਦੇ ਜਾਂਦੇ ਨੇ। ਪਰਿਵਾਰ ਦੇ ਨਾਲ ਪਰਿਵਾਰ ਜੁੜ ਦਾ ਹੀ ਜਾਂਦਾ ਹੈ-ਜੁੜਦਾ ਹੀ ਜਾਂਦਾ ਹੈ। ਹੈਂ? ਹਾਂ, ਨਹੀਂ-ਨਹੀਂ। ਇਹ ਤਾਂ ਗੱਲ ਹੈਗੀ ਆ। ਹਾਂ, ਤੇ ਤੁਹਾਡੀ ਮੈਰਿਜ਼ ਹੋਈ ਹੋਣੀ ਹੈ? ਅੱਛਾ ਜੀ। ਚਲੋ ਕੋਈ ਨੀ, ਪਰਮਾਤਮਾ ਕਰੇ ਜਲਦੀ ਹੋ ਜਵੇ। ਫੇਰ ਅਸੀਂ ਵੀ ਦੇਖੀਏ। ਚੱਲ ਪਰਵਾ, ਹਾਂਜੀ-ਹਾਂਜੀ
ਮੈਨੂੰ ਤਾਂ ਹੈਗੀ ਨੀ ਹਜੇ ਜਲਦੀ। ਐਕਚੁਲੀ ਮਤਲਬ ਲਾਈਨ ਚ ਥੋੜਾ ਜਿਹਾ ਹੈ ਹਜੇ।
ਹਾਂ, ਕੋਈ ਨੀ-ਕੋਈ ਨੀ। ਹਾਂ ਸੈਟਲ ਵੀ ਹੋਣਾ ਪਹਿਲਾਂ। ਹਾਂਜੀ ਇਹ ਤਾਂ ਗੱਲ ਹੈਗੀ ਹੈ। ਚਲੋ ਕੋਈ ਗੱਲ ਨਹੀਂ, ਪਰ ਕਹਿੰਦੇ ਨੇ ਉਹ ਲੱਡੂ ਜਿਹਨੇ ਖਾਧਾ ਓ ਵੀ ਪਛਤਾਵੇ, ਜਿਹਨੇ ਨਹੀਂ ਖਾਧਾ ਓ ਵੀ ਪਛਤਾਵੇ। ਤੇ ਕਿਉਂ ਨਾ ਬੰਦਾ ਖਾ ਕੇ ਪਛਤਾਵੇ। ਹਹਹਹ।
ਲੇਟ ਖਾ ਲਾਂਗੇ। ਹਜੇ ਤਾਂ ਕੋਈ ਜਲਦੀ ਨਹੀਂ ਹੈ।
ਕੋਈ ਨੀ ਤੱਕ ਰਿਹਾ ਤੁਸੀਂ ਹਲਵਾਈ ਕੋਲ ਹੀ ਲੱਡੂ ਕੋਈ ਗੱਲ ਨੀ। ਹਾਂ ਦੇਖੋ ਹੁਣ ਇਸੇ ਤਰ੍ਹਾਂ ਆਪਣੀ ਫੈਮਿਲੀ ਬਣ ਗਈ ਨਾ ਛੋਟੀ ਜਹੀ, ਤੇ ਏਦਾਂ ਹੀ ਹੱਸਦੇ ਖੇਡਦੇ ਟਾਈਮ ਪਾਸ ਹੋ ਜਾਵੇ ਤੇ ਉਹਦੇ ਵਰਗੀ ਲਾਈਫ ਨਹੀਂ ਕੋਈ ਵੀ। ਹੈਨਾ। ਇਹ ਗੱਲ ਹੋ ਜਾਂਦੀ ਏ। ਹਾਂਜੀ, ਹੋਰ ਸੁਣਾਓ ਤੁਸੀਂ ਕਿੱਦਾਂ ਆਪਣੀ ਫੈਮਿਲੀ ਬਾਰੇ ਕੁੱਛ ਦੱਸੋ ਕੁਆਲਿਟੀਜ਼। ਮੈਂ ਤਾਂ ਦੱਸ ਦਿੱਤੀਆਂ, ਜਿੰਨੀਆਂ ਸੀਗੀਆਂ।
ਬਸ ਮੈਮ ਏ-ਅ-ਫੈਮਿਲੀ ਛੋਟੀ ਜਹੀ ਆ। ਬਾਕੀ ਉ-ਏ-ਬੀ ਪੋਜ਼ੀਟਿਵ ਰਹਿੰਦੇ ਹਾਂ ਸਾਡੇ ਫੈਮਲੀ ਨਾ ਚਾਹੇ ਮਤਲਬ ਕੁੱਛ ਵੀ ਹੋ ਜਾਵੇ, ਤੇ ਨਾ ਕੋਈ ਨਹੀਂ ਆਪਾਂ ਹੈ ਆ ਕਰ ਲਵਾਂਗੇ। ਅਹ ਚਾਣ ਹੁਣ ਕਈ ਵਾਰੀ, ਮਤਲਬ ਮੇਰਾ ਕੰਮ ਨਹੀਂ ਚੱਲਦਾ ਹਨਾ ਸ਼ੂਟ ਸ ਵਗੈਰਾ ਦਾ, ਤੇ ਘਰ ਦੇ ਖੜੇ ਹੁੰਦੇ ਆ, ਤੇ ਹਾਂ ਕੋਈ ਨਹੀਂ ਚੱਲ ਕੋਈ ਨਹੀਂ ਬੈ ਜਾ। ਦੋ ਮਹੀਨੇ ਬੈਠਾ ਰਹਿਗਾਂ, ਹੋਰ ਜ਼ਿਆਦਾ ਤੋਂ ਜ਼ਿਆਦਾ ਕਿ ਹੋਉਗਾ? ਬਟ ਹੁਣ ਤਾਂ ਜ਼ਿਆਦਾ ਸ਼ੂਟਸ ਹੁੰਣੇ ਆ, ਜਾਂ ਕਿਸੇ ਫਿਰ ਮਤਲਬ ਛੋਟੇ ਭੈਣ ਭਾਈ ਨੂੰ ਕੋਈ ਦਿੱਕਤ ਹੁੰਦੀ ਹੈ। ਹੁਣ ਭਾਈ ਦਿੱਲੀ ਉਹ ਰਹਿੰਦਾ ਹੈ, ਤੇ ਉਹਦੀ ਸੈਲਰੀ ਹੈਗੀ ਆ ਥਰਟੀ ਦੇ ਨੇੜੇ ਤੇੜੇ, ਬਟ ਓਦਾ ਫਲੈਟ ਦਾ ਈ ਮਤਲਬ ਟਵੰਟੀ ਥਾਊਸੈਂਡ ਓਦਾ ਰੈਂਟ ਜਾਂਦਾ ਹੇ।
ਹੂੰ।
ਤੇ ਫੇਰ ਵੀ ਮਤਲਬ ਘਰਦੇ ਓਨੂੰ ਸਪੋਰਟ ਕਰ ਰੇ ਨੇ। ਏਥੋਂ ਕਰ ਰਹੇ ਨੇ ਹਨਾ ਅਜੇ। ਵੀ ਅਜੇ ਸਟਰਗਲਿੰਗ ਲਾਈਫ ਐ। ਅਜੇ ਨਾ ਵੀ ਕੁਛ ਅੱਛੀ ਪੋਸਟ ਤੇ ਹੋਜੂਗਾ ਜਦ। ਫੇਰ ਓਦਾ ਨਾ ਫੈਦਾ ਹੋਊਗਾ। ਚਲੋ ਹਰੇਕ ਨੂੰ ਚਾਹੇ ਮਤਲਬ ਹੁਣ, ਚਾਚਾ ਜੀ ਦੀ ਇੱਕ ਸਾਲ ਪੈਲਾਂ ਡੈਥ ਥੋਡੇ ਜਿਵੇਂ ਚਾਚੇ ਦੇ ਬੱਚੇ ਵੀ ਨੇ, ਤੇ ਓ ਮਤਲਬ ਰੈਂਦੇ ਤਾਂ ਅਲੱਗ ਈ ਨੇ। ਬਟ ਫੇਰ ਵੀ ਮਤਲਬ ਸਵੇਰੇ ਵੀ ਫਿਰ ਹੁੰਨੇ ਆਂ ਆਪਾਂ। ਫੇਰ ਸ਼-ਰਾਤ ਨੂੰ ਮਤਲਬ, ਓ ਛੋਟੇ ਨੇ ਸਾਡੇ ਤੋਂ ਬਹੁਤ। ਤੇ ਓ ਸ਼ਾਮ ਨੂੰ ਵੀ ਆ ਜਾਂਦੇ ਨੇ, ਜਦੋਂ ਹਨਾ ਸਕੂਲ ਤੋਂ ਛੁੱਟੀ ਛੁਟੀ-ਛਾਟੀ ਹੋ ਜਾਂਦੀ ਹਨਾਂ ਬ‌ਈ। ਫ ਸ਼ਾਮ ਨੂੰ ਘਰੇ ਆ ਜਾਂਨੇ ਆਂ ਫੇਰ ਓਨਾਂ ਨਾਲ ਘੁੰਮ ਫਿਰ ਕੇ ਆਨੇ ਆ ਥੋੜ੍ਹਾ ਜਿਆ।
ਅੱਛਾ ਜੀ।
ਹਾਂਜੀ। ਮਤਲਬ ਫੈਮਲੀ ਦੀ ਤਰ੍ਹਾਂ ਈ ਰੈਣੇ ਆਂ ਸਾਰੇ।
ਹਾਂ ਨਈ ਚਲੋ ਰਾਜੇ ਬਣਦਾ ਵੀ ਐ ਹੈਨਾ। ਕੋਈ ਗੱਲ ਨੀ ਕਹਦੇ ਖੁਸ਼ੀ- ਸੀ ਓ ਬੰਦਾ ਰੈਜਵੇ, ਗਮੀਓ ਨੀ ਰੈਣਾ ਚਾਈਦਾ। ਓਨਾਂ ਨੂੰ ਵੀ- ਓ ਵੀ ਤੁਆਡੇ ਸਿਰ ਤੇ ਆ ਜਾਂਦੇ ਉੱਡੇ ਦੇ ਆਂਦੇ ਨੇ ਹੈਨਾ, ਕਿ ਅੱਗੋਂ ਸਾਨੂੰ ਕਿਸੇ ਨੇ- ਹਾਂ- ਹਾਂ ਬਸ ਔਈ ਨਾ ਖਿੜੇ ਮੱਥੇ ਤੁਸੀਂ ਓਨਾ ਦੇ ਲੱਗਦੇ ਔ, ਤੇ ਫੇਰ ਅਗਲਿਆਂ ਨੂੰ ਵੀ- ਖੁਸ਼ੀ ਹੁੰਦੀ ਹੈ ਨਾ, ਹਾਂ ਤੇ ਫੇਰ ਵੀ ਭਰਾ ਤੇ ਭਰਾ ਈ ਹੁੰਦੇ ਨੇ। ਸੱਜੀਆਂ ਖੱਬੇ ਦੀਆਂ ਬਾਵਾਂ ਹੁੰਦੀਆਂ ਨੇ, ਜਿਨਾ ਮਰਜੀ ਅਸੀਂ ਕ‌ਈਏ ਹੈਨਾ। ਚਲੋ ਮੈਨੂੰ ਤਾਂ ਬੋਤ ਵਧੀਆ ਲੱਗਾ ਹਾਂਜੀ, ਤੇ ਤੁਆਡੇ ਨਾਲ ਬੇਟੇ ਗੱਲ ਕਰਕੇ ਮੈਨੂੰ ਬੋਤ ਵਧੀਆ ਐਕਸਪੀਰੀਅੰਸ ਵੀ ਮਿਲਿਆ। ਕੁਛ ਗੱਲਾਂ ਮੈਂ ਜੇੜੀਆਂ ਲਾਈਫ 'ਚ ਕਦੀ ਸੁਣੀਆਂ ਨੀ ਸੀ, ਦੇਖੀਆਂ ਨੀ ਸੀ, ਓ ਮੈਨੂੰ ਤੁਆਡੇ ਕੋਲੋਂ ਵੀ ਥੋੜ੍ਹਾ ਪਤਾ ਲੱਗਾ। ਕੀ ਜੇ ਬੰਦੇ ਦਾ ਕੰਮ ਨਈ ਵੀ ਚੱਲਦਾ ਨਾ- ਤੇ ਪਰਮਾਤਮਾ ਤੇ ਡੋਰ ਰੱਖੋ, ਜ਼ਰੂਰ ਸੁਣਨਗੇ।
ਮਤਲਬ। ਚੱਲਦਾ ਰੈਂਦਾ ਕੰਮ ਤਾਂ ਬਾਕੀ ਇਉਂ ਆ ਵੀ ਮੌਸਮ ਕਰਕੇ ਜਾਦਾਤਰ ਸਾਡਾ ਰੈਂਦਾ ਈ ਆ।
ਹਾਂ, ਨਈ ਮਤਲਬ ਜਿੱਦਾਂ ਤੁਸੀਂ ਕੈ ਰੇ ਨਾ ਕਿ ਮੇਰੇ ਪੇਰੈਂਟ ਸਾਥ ਦਿੰਦੇ ਨੇ, ਨਾਲ ਖੜੇ ਹੁੰਦੇ ਨੇ ਢਾਲ ਬਣ ਕੇ। ਤਾਂ, ਚਲੋ ਜੀ ਬਹੁਤ ਵਧੀਆ ਲੱਗਿਆ, ਓਕੇ ਜੀ।
ਓਕੇ ਮੈਡਮ
ਕਾਲ ਓਕੇ